ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਐ।
ਵ ਵਧੀਆ ਤੁਸੀਂ ਸੁਣਾ ਕੀ ਹਾਲ ਚਾਲ।
ਬਸ ਵਧੀਆ ਆਪਣਾ ਵੀ ਹੋਰ ਕੀ ਕਰਦੇ ਪਏ ਓ।
ਬਸ ਰੋਟੀ ਰੂਟੀ ਖਾਧੀ ਨਾਸ਼ਤਾ ਕੀਤਾ ਸਵੇਰੇ ਦਾ।
ਅ ਅਸੀਂ ਵੀ ਨਾਸ਼ਤਾ ਕੀਤਾ ਏ ਤੇ ਗੁਰਦੁਆਰੇ ਗਏ ਆਂ ਅ ਜ ਓ ਏ ਨਾ ਨਿਮਾਣੀ ਕਾਸਤੀ
ਹਾਂਜੀ-ਹਾਂਜੀ
ਹਾਂ ਅੱਜ ਮੈਂ ਗੁਰਦੁਆਰੇ ਗਈ ਹੁਨੇ ਆਈ ਆਂ ਗੁਰਦੁਆਰੇ ਤੋਂ
ਅੱਛਾ ਗੁਰਦੁਆਰੇ ਕੁਝ ਦਿੰਦੇ ਵੀ ਨੇ ਮੇਰੇ ਖਿਆਲ ਨਾ ਅੱਜ
ਹਾਂਜੀ ਠੰਡਾ ਪਾਣੀ ਪਿਆਂਦੇ ਨੇ ਮਿੱਠਾ ਪਾਣੀ ਅੱਜ ਜਗਾ-ਜਗਾ ਛਬੀਲਾ ਲੱਗਣ ਚੜਾਂਦੇ ਨੇ। ਫਰੂਟ ਚੜਾਂਦੇ ਨੇ ਪੱਖੀਆਂ, ਘੜੇ ਪਾਣੀ ਦੇ।
ਅੱਛਾ
ਓ ਦਿੰਦੇ ਨੇ ਹਾਂ ਅੱਜ ਜਗ੍ਹਾ ਜਗ੍ਹਾ ਛਬੀਲਾਂ ਲੱਗਣਗੀਆਂ। ਮਿੱਠੇ ਪਾਣੀ ਦੀਆਂ ਸਾਡੇ ਇੱਥੇ ਹਾਂ।
ਠੀਕ ਹਾਂਜੀ ਲੱਗਦੀਆਂ ਕਲ ਲੱਗੀ ਦੀ ਸੀ ਸਾਡੇ ਅੰਦਰ ਵੀ
ਅੱਛਾ-ਅੱਛਾ-ਅੱਛਾ ਸਾਡੇ ਇੱਧਰ ਅੱਜ ਲੱਗ ਵਧੀਆ ਨੇ ਛਬੀਲ ਜਗ੍ਹਾ-ਜਗ੍ਹਾ ਤੇ ਲੱਗੇਗੀ ਲੰਗਰ ਚਾਈਦਾ। ਖਾਣਾ ਇਨਾਂ ਨੇ।
ਹਾਂ ਸਾਰੇ ਲਗਾਂਦੇ ਨੇ ਛਬੀਲਾਂ
ਹਾਂ ਛਬੀਲ ਸਾਰੇ ਲਾਂਦੇ ਨੇ ਹੋਰ ਪਰੋਨੇ ਚਲੇ ਗਏ ਤੁਹਾਡੇ ਹਾਂ
ਹਾਂਜੀ ਕੱਲ ਗਏ ਸੀ ਪਰਾਉਣੇ ਸਵੇਰੇ-ਸਵੇਰੇ ਗਏ ਨੇ ਕੱਲ੍ਹ ਬੱਸ 'ਚ ਗਏ ਨੇ ਓ ਤੇ
ਅੱਛਾ-ਅੱਛਾ ਚਲੋ ਸਾਡੇ ਵੀ ਬੱਸ 'ਚ ਗਏ ਨੇ ਟ੍ਰੇਨ ਨਈ ਗਏ ਕੈਂਦੇ ਭੀੜਾਂ ਹੋਣੀਆ ਨੇ ਟ੍ਰੇਨ 'ਚ
ਆਹੋ ਭੀੜਾਂ ਨੇ।
ਹਾਂ ਨਾ-ਨਾ ਠੀਕ ਹੈ ਹਨਾ।
ਅੱਛਾ ਸਾਡੇ ਵੀ ਕੱਲ ਹੀ ਗੇ ਸਵੇਰੇ-ਸਵੇਰੇ।
ਅੱਛਾ ਹਾਂ ਸਕੂਲ ਖੁੱਲਣ ਆਲੈ ਨੇ ਹੁਣ।
ਹਾਂ ਸਕੂਲ ਖੁੱਲਨ ਆਲੇ
ਹਾਂ ਸਕੂਲ ਖੋਲ ਜਾਨੇ ਨੇ ਪੜ੍ਹਾਈ ਔ ਹੀ ਨਾ, ਅੱਜ ਹੋ ਗੀ ਏ ਪੱਚੀ ਤਰੀਕ ਤੇ ਹੋ ਗਈ ਏ।
ਹਾਂ।
ਪੰਜ ਦਿਨ ਰਹ ਗੇ ਸਕੂਲ ਖੁਲਣ ਨੂੰ।
ਓ ਤੇ ਹੈ।
ਹਾਂ ਫੇਰ ਚਲੇ ਗਏ ਹਾਂ ਉਹ ਫੇਰ ਕਹਿੰਦੇ ਬੱਚਿਆਂ ਦੇ ਬੈਗ-ਬੂਗ ਸਮੇਟਨੇ ਨੇ ਵਰਦੀਆਂ ਵੇਖੀਏ। ਏਕ ਮਹੀਨਾ ਪਤਾ ਹੀ ਨੀ ਲੱਗਿਆ ਕਿੱਥੇ ਬੀਤ ਗਿਆ।
ਔ ਤੇ ਹੈ ਪਤਾ ਹੀ ਨਈ ਲੱਗਦਾ।
ਹਾਂ ਤੇ ਤਾਂ ਕਰਕੇ ਫੇਰ ਕਹਿੰਦੇ ਚਲੋ ਅਸੀਂ ਚੱਲਨੇ ਆ। ਮੈਂ ਚਲੋ ਕਹਿੰਦੇ ਹੁਣ ਤੁਸੀ ਵੀ ਸਮੇਟਾ-ਸਮੂਟੀ ਕਰਲੋ। ਅਸੀਂ ਵੀ ਨੀ ਨਾ ਫੇਰ ਖਲੇਰੇ ਤੇ ਪਏ ਹੀ ਹੁੰਦੇ ਨੇ ਕੋਈ ਆ ਜਾਏ ਤੇ ਕਾਰ।
ਔ ਤੇ ਹੈ ਖਲੇਰਾ ਪੈ ਜਾਂਦਾ।
ਹਾਂ। ਉਹ ਫੇਰ ਹਾਂ ਬਦਲ ਜਾਂਦਾ ਖਾਨ ਦਾ, ਪੀਨ ਦਾ ਓ ਤੇ ਹੈ ਏ ਮੈਂ ਕਿਹਾ ਚੱਲੋ ਕਹਿੰਦੇ ਹੁਣ ਤੁਸੀਂ ਵੀ ਆਪਣਾ ਏਹ ਕਰੋ ਠੀਕ ਐ ਫੇਰ ਉਹ ਚਲੇ ਗਏ ਸੀ ਕੱਲ। ਸਾਡੇ ਵੀ ਪਰੋਣੇ
ਅੱਛਾ।
ਹਾਂ।
ਸਾਡੇ ਵੀ ਕੱਲ ਹੀ ਗਏ ਨੇ।
ਹਾਂ ਨਾਲੇ ਕਾਸਤੀ ਸੀ ਨਾ ਅੱਜ, ਹਾਂ ਛੁੱਟੀਆਂ ਮੋਕ ਗਈਆਂ। ਨਾਲੇ ਕਾਸਤੀ ਨੀ ਆ ਫੇਰ ਆਪਣੇ ਘਰੋਂ ਹੀ ਦਿੰਦੇ ਨਾ ਲੋਕੀ ਸਾਰਾ ਸਮਾਨ ਵਗੈਰਾ।
ਅੱਛਾ ਜ਼ਰੂਰੀ ਹੁੰਦਾ?
ਵੱਡਿਆਂ ਨੂੰ ਦੇਣਾ ਚਾਹੀਦਾ ਹਾਂ ਜ਼ਰੂਰੀ ਹੁੰਦਾ। ਇਸ ਦਿਨ ਕੱਪੜੇ ਨੀ ਧੋਣੇ ਚਾਹੀਦੇ, ਮੈਲ ਨਹੀਂ ਦੇਣੀ ਚਾਹੀਦੀ ਵੱਡਿਆਂ ਨੂੰ।
ਅੱਛਾ, ਚੱਲ ਵਧੀਆ ਗੱਲ।
ਆ
ਹੋਰ ਹੁਣ ਦੁਪਹਿਰੇ ਕੀ ਬਨਾਓਗੇ?
ਅੱਜ ਦੁਪਹਿਰੇ ਦੇਖਦੇ ਪਏ ਆ। ਏਕ ਵਿਆਹ ਚ ਵੀ ਜਾਣਾ ਤੇ ਦੇਖੋ ਵੈਸੇ ਬਣਾਇਆ ਤੇ ਮੈਂ ਹਜੇ ਕੁਛ ਨੀ ਦੇਖਦੀ ਪੀ ਆ ਪੈਰ ਆਏਗੀ ਤੇ ਫੇਰ ਵੇਖਾਗੀ ਕੀ ਬਣਾ ਗੋਭੀ ਲਿਆ ਕੇ ਰੱਖੀ ਹੋਈ ਏ। ਮੈਂ ਕਹਿ ਰੀ ਆ ਗੋਭੀ ਹੁਣ ਪਰ ਸੋਂ ਬਣਾਵਾਂਗੀ ਯਾ ਕੱਲ ਵੇਖਾਂਗੀ।
ਹਾਂ ਸਬਜ਼ੀ ਤੇ ਪਈ ਰਏ ਦੋ, ਚਾਰ ਦਿਨ।
ਹਾਂ-ਹਾਂ
ਨਾਲੇ ਵਿਆਹ ਤੁਹੀ ਕਹਿੰਦੇ ਹੋ ਤੇ ਗਰਮੀ ਬੜੀ ਏ ਅੱਜ।
ਅਜ ਤੇ ਹੈ ਹੀ ਗਰਮੀ ਬੜੀ ਏ ਬੜੀ ਗਰਮੀ ਏ। ਗਰਮੀ ਨੇ ਤੇ ਮੱਤ ਮਾਰੀ ਦੀ ਏ ਸਾਰੇ ਪਾਸੇ। ਹਾਂ ਹੋਰ ਤੁਸੀ ਸੁਣਾਓ? ਕਿਧਰੇ ਗਏ ਨੀ ਘੁੰਮਣ?
ਨਾ ਗਏ ਈ ਨੀ। ਦਿਲ ਨੀ ਕਰਦਾ ਕਿਧਰੇ ਜਾਨ ਤੇ ਨਾਲੇ ਗਰਮੀ ਬੜੀ ਏ।
ਬਸ ਜੀ ਆਪ ਹੋਰ ਦੀਵਾਲੀ ਤੇ ਵੇਖਾਂਗੇ। ਜਾਵਾਂਗੇ ਦੀਵਾਲੀ ਤੇ। ਠੰਡਾ ਮੌਸਮ ਹੋਏਗਾ, ਹਜੇ ਤੇ ਨੀ ਚੱਲੇ। ਕਈ ਦੀ ਛੁੱਟੀਆਂ ਖਤਮ ਹੋ ਗਿਆ ਨਾਲੇ।
ਹਾਂ, ਹੁਨ ਤੇ ਛੁਟੀਆਂ
ਨੇ, ਹਾਂ। ਹੁਨ ਸਾਵਨ ਸ਼ੁਰੂ ਹੋ ਜੇਗਾ, ਫੇਰ ਰੱਖੜੀ ਆ ਜੇਗੀ। ਫੇਰ ਉਸ ਤੋਂ ਬਾਦ, ਹਾਂ ਓਦੋਂ ਮੌਸਮ ਥੋੜਾ ਸਈ ਹੋਏਗਾ ਸਾਵਨ ਚ, ਪਰ ਗਰਮੀ ਉਥੇ ਈ ਐ। ਗਰਮੀ ਤਾਂ ਹੁੰਦੀ ਏ ਸਾਵਨ ਚ ਵੀ।
ਹਾਂਜੀ, ਪਰ ਠੀਕ ਹੁੰਦੀ ਏ ਬਾਰ ਨਿਕਲਿਆ ਜਾਂਦੈ।
ਹਾਂ - ਹਾਂ, ਪਰ ਐ ਵੇ ਬਈ ਇੰਨਾ ਮੌਸਮ ਓ ਨੀ ਹੁੰਦਾ ਮੀਂ ਵੀ ਪੈਂਦਾ ਰੈਂਦੈ ਨਾ ਉਦੇ ਵਿੱਚ, ਠੰਡਾ ਜਿਆ ਹੋ ਜਾਂਦੈ ਮੌਸਮ।
ਹਾਂ, ਹੋਰ ਤੁਸੀਂ ਸੁਣਾਓ? ਤੁਆਡੇ ਸ਼ੈਰ ਚ ਸ਼ੋਪਿੰਗ-ਸ਼ੂਪਿੰਗ ਕੋਈ ਲੱਗੀਆਂ ਸੇਲਾ - ਸੁਲਾ?
ਸੇਲ, ਓਫਰ ਲੱਗੇ ਹੋਏ ਨੇ ਓਦੇ ਵਿੱਚ ਮੋਲ ਚ।
ਅੱਛਾ ਮੋਲ, ਉਂਜ ਨੀ ਲੱਗਦੀਆਂ ਤੁਆਡੇ ਇੱਥੇ ਫੜੀਆਂ - ਫੁੜੀਆਂ ਨੀ ਲੱਗਦੀਆਂ।
ਲੱਗਦੀਆਂ, ਸੰਡੇ ਨੂੰ ਬਾਜ਼ਾਰ ਲੱਗਦਾ ਸਾਰਾ।
ਅੱਛਾ ਸੰਡੇ ਬਜ਼ਾਰ ਲੱਗਦੈ, ਅੱਛਾ- ਅੱਛਾ- ਅੱਛਾ। ਫੇਰ ਓਥੇ ਕੀ- ਕੀ ਮਿਲਦੈ?
ਓਥੇ ਸਾਰਾ ਕੁਝ ਮਿਲ ਜਾਂਦੈ, ਕੱਪੜੇ ਹੋ ਗੇ, ਚੱਪਲਾਂ ਹੋ ਗਈਆਂ।
ਅੱਛਾ- ਅੱਛਾ, ਅੱਛਾ ਸੇਲ ਲੱਗਦੀ ਏ ਮਤਲਬ ਕਿ ਕੱਪੜੇ
ਅ ਹਾਂਜੀ, ਸ ਹਾ ਕੱਪੜੇ ਈ ਹੁੰਦੇ ਨੇ ਮੇਨ।
ਅੱਛਾ ਮੇਨ ਕੱਪੜਾ ਈ ਹੁੰਦੈ, ਠੀਕ ਏ ਠੀਕ ਏ, ਨਵਾ ਹੁੰਦੈ ਪੁਰਾਣਾ?
ਬਸ ਨਵਾਂ ਵੀ ਹੁੰਦਾ ਵੇ ਪੁਰਾਣਾ ਮਿਕਸ ਈ ਕਰਦੇ ਦੇਂਦੇ ਨੇ।
ਅ ਐਤਵਾਰ ਲਗ ਬਜਾਰ।
ਹਾਂ, ਹੋਰ ਤੁਸੀਂ ਦੱਸੋ ਪ੍ਰੋਨਿਆਂ ਨੂੰ ਕੀ ਦਿੱਤਾ ਫੇਰ?
ਅਸੀਂ ਪ੍ਰੋਨਿਆਂ ਨੂੰ ਸੁੱਖ ਨਾਲ ਕੱਪੜੇ ਲੈ ਕੇ ਦਿੱਤੇ ਸੀ ਪ੍ਰੋਨਿਆਂ ਨੂੰ। ਤੇ ਨਾਲ ਮੈਂ ਤੇ ਓ ਲੈ ਤੇ ਸੀ ਖਾਨ- ਪੀਨ ਆਲਾ ਸਮਾਨ ਲੈ ਤਾ ਸੀ।
ਅੱਛਾ, ਸੁੱਕਾ ਈ ਲੈ ਤਾ ਉ
ਹਾਂ ਸੁੱਕਾ ਸਮਾਨ ਲੈ ਤਾ ਸੀ ਬਈ ਚਾਰ ਦਿਨ ਖਾਂਦੇ ਰੈਣ, ਨਾਲ ਪੈਸੇ ਦੇ ਤੇ ਸੀ। ਮੈਂ ਮੋਲ ਚੋ ਈ ਲਿਆਈ ਸੀ, ਅ - ਸਾਡੇ ਤਾਂ ਮੋਲ ਏ ਨਾ ਨੇੜੇ- ਤੇੜੇ ਓਥੇ ਈ ਲੈ ਆਈ ਸੀ ਮੈਂ ਸਾਰਾ ਕੱਠਾ ਈ ਸਮਾਨ।
ਅਸੀਂ ਵੀ ਓਥੋ ਈ ਲੈ ਆਨੇ ਆ ਖਾਨ - ਪੀਨ ਦਾ ਅਪਨਾਂ ਸਮਾਨ।
ਹਾਂ, ਮੈਂ ਉੱਥੋ ਈ ਲੈ ਆਈ ਸੀ। ਮੈਂ ਕਿਆ ਚੱਲ ਲਿਆਣਾ ਤੇ ਹੈ ਈ ਏ ਮੋਲ ਚੋ ਈ ਲੈ ਆਈਏ। ਤਾਂ ਕਰਕੇ ਫੇਰ ਮੈਂ, ਹਾਂ ਉੱਥੋ ਈ ਲੈ ਆਈ ਸੀ ਤੇ ਨਾਲ ਏਕ ਘੜੀ ਦਿੱਤੀ ਗੁੜੀਆ ਸੀ ਏਕ ਨਿੱਕੀ ਜੀ ਆਈ, ਓਨ ਘੜੀ ਦੇ ਤੀ ਸੀ।
ਚਲੋ ਵਦੀਐ, ਸਾਲ ਬਾਦ ਆਂਦੇ ਨੇ।
ਹਾਂ, ਸਾਲ ਬਾਦ ਤੇ ਆਂਦੇ ਨੇ ਬੱਚੇ।
ਹੁ
ਉਹ ਹੁਣ ਕਹਿ ਗਏ ਨੇ ਕਹਿੰਦੇ ਹੁਣ ਤੁਸੀਂ ਆਓ ਤੁਹਾਨੂੰ ਬੜਾ ਟੈਮ ਹੋ ਗਿਆ ਮੈਂ ਕਿਹਾ ਦੀਵਾਲੀ ਤੇ ਵੇਖਾਂਗੇ ਜੇ ਜਾਵਾਂਗੇ
ਜਦੋਂ ਟਾਈਮ ਲੱਗਿਆ ਲਾ ਲਣਾ
ਹਾਂ ਮੈਂ ਦੀਵਾਲੀ ਤੇ ਹੀ ਵੇਖਾਂ ਹੋ ਤੁਹਾਡੇ ੳਥੇ ਕਿਵੇਂ ਦਾ ਮੌਸਮ ਹੈ
ਗਰਮੀ ਆੱ ਇਥੇ ਧੁੱਪ ਉਵੇਂ ਜਿਵੇਂ ਰੋਜ਼ ਹੁੰਦੀ ਗਰਮੀ
ਅੱਛਾ ਉਵੇਂ ਹੈ ਸ਼ੁਰੂ ਹੋ ਗਈ, ਗਰਮੀ ਧੁਪ ਸ਼ੁਰੂ ਹੋ ਗਈ ਹੈ ਅੱਛਾ ਮੌਸਮ ਠੰਡਾ ਨੀ ਹੁੰਦਾ ਹਨਾ
ਨਾ ਕਲ ਹੋਇਆ ਸੀ ਠੰਡਾ
ਅੱਛਾ- ਅੱਛਾ -ਅੱਛਾ।
ਅ
ਹਾ ਸ਼ਾਮ ਨੂੰ ਹੀ ਹੁੰਦਾ ਦਿਨ ਚ ਨਹੀਂ ਹੁੰਦਾ ਮੌਸਮ
ਨਾ ਨਾ ਦਿਨ ਨਹੀਂ ਹੁੰਦਾ ਦਿਨ ਤੇ ਧੁੱਪ ਰਹਿੰਦੀ
ਉਹੀ ਨਾ ਦਿਨ ਚ ਤੇ ਬਸ ਇੰਝੇ ਹੀ ਹੈ, ਧੁੱਪ ਬੜੀ ਹੁੰਦੀ
ਹਮ ਹਦਾ
ਹੋ -ਹੋ ਸਾਡੇ ਇੱਥੇ ਵੀ ਹੁਣ ਧੁੱਪ ਚੜ੍ਹ ਗਈ ਏ, ਬਸ ਹੁਣ ਸਾਰਾ ਦਿਨ ਅੰਦਰ ਹੀ ਬੈਠੇ ਰਹਿਣੇ ਬੰਦੇ ਨੇ ਰਾਤ ਸ਼ਾਮੀ ਹੈ ਨਿਕਲਾਂਗੇ ਤੇ ਨਿਕਲਾਂਗੇ ਥੋੜ੍ਹੀ ਦੇਰ ਬਸ ਹੁਣ ਹਾਂ, ਜਿਉ ਪੱਖੇ ਸਵੇਰ ਤੋਂ ਚੱਲਦੇ ਨੇ ਰਾਤ ਸਾਰਾ ਦਿਨ ਸਮਝੋ ਚੱਲਦੇ ਹੀ ਰਹਿੰਦੇ ਨੇ ਪੱਖਾ ਹੀ ਇੱਕ ਮਿੰਟ ਨੀ ਬੰਦ ਹੁੰਦਾ
ਉਹੀ ਬਿੱਲ ਵੀ ਆਉਂਦਾ ਫਿਰ ਨਾ ਹੀ ਬਿਜਲੀ ਦਾ
ਉਨੇ ਨਲ ਬਤ ਤੇ ਹੈ ਹੀਏ
ਹਿ -ਹੀ
ਚਲੋ ਹੁਣ ਬੈਠਾ ਵੀ ਨੀ ਨਾ ਜਾਂਦਾ, ਬਿਨਾਂ ਪੱਖੇ ਤੋਂ ਨਾ- ਨਾ ਨਾ ਬੜਾ ਔਖਾ ਏ ਬਿਨਾ ਪੱਖੇ ਦਾ ਤੇ ਬੈਣਾ ਪੱਖਾ ਚਲਾਉਣਾ ਹੀ ਪੈਂਦਾ ਹਵਾ ਵੀ ਨੀ ਨਾ ਪੇੜ ਪੌਦੇ ਨੀ ਹੈਗੇ ਪੇੜ ਪੌਦੇ ਹੋਣ ਤੇ ਬੰਦਾ ਹਵਾ ਵੀ ਚੱਲਦੀ ਰਹੇ
ਨਾਲੇ ਸਾਡਾ ਘਰ ਤੇ ਅੱਜ
ਸਾਡੇ ਇੱਧਰ ਤੇ ਪੇੜ ਪੌਦੇੇ ਹੈ ਨੀ
ਫੈਕਟਰੀਆਂ ਬੜੀਆਂ ਇਧਰ ਅਜੇ ਤਾਂ ਹੋਰ ਗਰਮੀ
ਹੋਰ ਸਗੋਂ ਗਰਮੀ ਹੋਣ ਲਗ ਪਹਿਲੇ ਨੀ ਸੀ, ਹੁੰਦੀ ਏਸੀ ਹੋਣ ਭੜਾਸ ਪਹਿਲੇ ਪੇੜ ਪੌਦੇ ਹੁੰਦੇ ਸੀ ਹਾਂ ਘਰ- ਘਰ ਪੇੜ ਹੁੰਦੇ ਸੀ, ਹਵਾ ਹੁੰਦੀ ਸੀ, ਲੋਕੀ ਉਹਦੇ ਥੱਲੇ ਹੀ ਬਹਿੰਦੇ ਸੀ ਅੱਗੇ ਪੱਖੇ ਥੋੜ੍ਹੀ ਚਲਾਉਂਦੇ ਸੀ ਇਨਾ
ਓਕੇ
ਪਹਿਲੇ ਪੱਖੇ ਹੁੰਦੇ ਹੀ ਇੰਨੇ ਨੀ ਸੀ, ਪੱਖੀਆਂ ਲੈ ਕੇ ਬਹਿ ਜਾਂਦੇ ਹੁੰਦੇ ਸੀ ਪਹਿਲਾਂ ਉਹ ਵੀ ਟੈਮ ਸੀ ਉਹ ਵੀ ਟੈਮ ਵਧੀਆ ਸੀ
ਚ ਜਾਂਦੇ
ਐਕਸਰਸਾਈਜ਼ ਹੋ ਜਾਂਦੀ ਸੀ, ਉਹੀ ਟੈਮ ਉਹੀ ਤੇ ਕਹਿੰਦੀ ਵਧੀਆ ਸੀ। ਅੱਜ ਦਾ ਟਾਈਮ ਵੇਖ ਲਓ, ਜਿੰਨੇ ਮਰਜ਼ੀ ਸੁੱਖ ਹੋਣ ਓਨੇ ਦੁੱਖ ਨੇ ਉਨੀ ਆ ਬਿਮਾਰੀਆਂ
ਹੋਥੇਆ
ਸਾਡੇ ਆਪ ਤਬੇਰ ਕੋਟ ਦੇ ਹੈ ਹੀ ਨੀ ਹੈਗੇ ਨਹੀਂ ਤਾਂ ਬੰਦਾ ਵਿਸ਼ ਥੱਲੇ ਪੈ ਜਾਂਦਾ ਜਾ ਕੇ ਉੰਝ ਬੰਦਾ ਉਰੇ ਪਰੇ ਹਵਾ ਵੀ ਲੱਗਦੀ ਹੈ। ਫਿਰ ਚਲਦੀ ਹਾਂ ਆਕਸੀਜਨ ਵੀ ਮਿਲਦੀ ਹਾਂ। ਹੁਣ ਹੈ ਹੀ ਨੀ ਪੇੜ ਪੌਦੇ ਹੈ ਹੀ ਨੀ ਬਸ ਜਿਹਦੇ ਕਰ ਵੇਖ ਲਓ ਏਸੀ ਲੱਗਾ ਕਿਸੇ ਦਾ ਏਸੀ ਹੈ ਕਿਸੇ ਦੇ ਕੁਛ ਛੇ ਕਿਸੇ ਕੁਲਰ ਕਿਸੇ ਦੇ ਕੋਚ ਐ ਏਸੀਆਂ ਨੇ ਜਾਣਾ ਕੰਮ ਖ਼ਰਾਬ ਕੀਤਾ ਹਾਂ ਉਹਦੀ ਘਰ ਸਾਰੀ ਬਾਹਰ ਆਉਂਦੀ ਉਹ ਫਿਰ ਤੁਹਾਨੂੰ ਗਰਮੀ ਤਾਂ ਹੁੰਦੀ ਓ ਨਾ
ਏਸੀ ਗੈਸਾਂ ਛੱਡਦੇ ਨੇ ਜਾਂ ਰੇਲੀਆਂ
ਉਹੀ ਨਾ ਗੈਸ ਛੜਦੀ ਏਸੀ ਚ ਤੇ ਵੈਸੇ ਹੀ ਗਰਮੀ ਕੋਈ ਦੋ ਮਿੰਟ ਨੀ ਖਲੋ ਸਕਦਾ ਵਿੰਡੋ ਏਸੀ ਚ ਚੱਲਦਾ ਹੋਵੇ ਕਿਸੀ ਦਾ ਪਤਾ ਐ ਉਹ ਇੱਕ ਤਾਂ ਸੁੱਤੀ ਗਰਮੀ ਇਨੀ ਹੁੰਦੀ ਆ ਕਰ ਆ ਹਾਡੇ ਤੇੜੇ ਵੀ ਪੇੜ ਹੈਨੀ ਘਰੇ ਪਿੱਛੇ ਪਰੇ ਕਿੱਧਰੇ ਹੈਗੇ ਨੇ ਉੱਧਰ ਠੰਢਾ ਹੈਗਾ ਮੌਸਮ ਪਰ ਦੂਰ ਬੜੀ ਪੈਂਦਾ ਸਾਡੇ ਇੱਥੋਂ ਨਾ ਇਹ ਤਾਂ ਨੇ ਉਹਨਾਂ ਦੇ ਦੂਰ ਬੜੀ ਪੈਂਦਾ ਹਾਂ। ਹਾਂ ਬਸ ਉਹੀ ਨਾ ਸਾਡੇ ਇੰਨੇ ਦੂਰ ਬੰਦਾ ਕੀ ਕਰਨ ਜਾਏ ਹਾਂ।
ਪਤਾ ਨਹੀਂ ਕੋਈ
ਨਾ ਨਾ ਨਾ ਨਾ ਹੋਰ
ਚਲੋ ਠੀਕ ਹੈ ਮੈਂ ਤੁਹਾਨੂੰ ਫਿਰ ਕੋਲ ਕਰਾਂਗਾ
ਠੀਕ ਐ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ